ਹੈਲੋ। ਹਾਂਜੀ, ਸਸ ਸ੍ਰੀ ਕਾਲ ਜੀ।
ਕੀ ਹਾਲ ਚਾਲ ਐ?
ਬਸ ਵਧੀਆ। ਤੁਸੀ ਦੱਸੋ?
ਬਸ ਵਧੀਆ। ਹੋਰ ਕੀ ਕਰਦੇ ਪੇ ਓ?
ਬਸ ਕੁਛ ਨੀ। ਬੈਠੇ, ਸੋਨ ਦੀ ਤਿਆਰੀਆਂ ਲੱਗੇ ਸੀ।
ਅੱਛਾ-ਅੱਛਾ। ਡਿਨਰ ਵਗੈਰਾ ਕਰ ਲਿੱਤਾ ਸੀ?
ਹਾਂਜੀ, ਡਿਨਰ ਹੋ ਗਿਆ। ਆਪ ਜੀ ਦਾ?
ਹਾਂਜੀ, ਮੇਰਾ ਵੀ ਹੋ ਗਿਆ।
ਅੱਛਾ, ਹੋਰ ਦੱਸੋ, ਕੀ ਚੱਲ ਰਿਆ? ਮੌਸਮ ਮੁਸਮ ਦਾ ਕੈਸਾ ਚੱਲ ਰਾ ਓਥੇ?
ਮੌਸਮ ਗਰਮੀ ਐ ਏੱਥੇ ਫਿਲਹਾਲ।
ਅੱਛਾ-ਅੱਛਾ, ਤੇ ਆਪ ਜੀ ਕੇੜੇ ਸਾਈਡ ਤੋਂ ਬੋਲਦੇ ਪਏ ਓ?
ਮੈਂ, ਜੰਮੂ ਤੋਂ ਬੋਲ ਰਈ ਆਂ।
ਅੱਛਾ, ਜੰਮੂ ਤੋਂ। ਜੰਮੂ ਤੇ ਮੌਸਮ ਠੰਡਾ ਰੈਂਦਾ ਹੋਨੈ, ਨਈ?
ਨਈ-ਨਈ ਏੱਥੇ ਵੀ ਗਰਮੀ ਐਂ ਕਾਫੀ।
ਬਾਰਿਸ਼ ਬੁਰਿਸ਼ ਵਗੈਰਾ ਨੀ ਹੁੰਦੀਆਂ ਪਈਆਂ ਓਥੇ?
ਨਈ-ਨਈ ਬਾਰਿਸ਼ ਬਿਲਕੁਲ ਵੀ ਨੀ ਐਂ ਹਜੇ। ਹੁਨ ਦੇਖੋ ਕੀ ਪ ਤੈ ਅੱਗੇ ਜਾ ਕੇ ਹੋਏ।
ਅੱਛਾ-ਅੱਛਾ, ਹੋਰ ਆਪ ਜੀ ਕੋਛ ਯਾਤਰਾ ਵਗੈਰਾ ਜਾਂਦੇ ਐ ਕਿ ਓ ਹੇਮਕੁੰਟ ਸੈਬ ਵਗੈਰਾ?
ਨੀ ਐਤਕੀ ਸੋਚਦੇ ਤੇ ਪੇ ਆਂ ਕਿ ਜਾਈਏ। ਹੁਨ ਦੇਖੋ
ਹਜੇ ਤਿਕਨ ਤੁਸੀ ਏੱਕ ਵਾਰੀ ਵੀ ਨੀ ਗਏ ਓ?
ਨਈ-ਨਈ ਹੇਮਕੁੰਟ ਸਾਹਿਬ ਨੀ ਗਈ ਮੈਂ ਇੱਕ ਵਾਰੀ ਵੀ ਲੇਕਿਨ ਇਸ ਵਾਰੀ ਸੋਚਦੇ ਪੇ ਆਂ ਕਿ ਚਲੋ ਹੋ ਆਂਦੇ ਆ, ਯਾਤਰਾ ਕਰ ਆਂਦੇ ਆਂ।
ਹਾਂਜ, ਹਾਂਜੀ ਅਸੀ ਵੀ ਸੋ ਚਿਆ ਸੀ ਸਾਰੇ ਜਨੇ ਜਾ ਰੇ ਦਰਸ਼ਨ ਕਰਨ ਹੈਗੇ ਲੱਗਦੈ ਸਾਨੂੰ ਹਜੇ ਬੁਲਾਇਆ ਨੀ ਹੈਗਾ ਬਾਬਾ ਜੀ ਨੇ।
ਉਤਰਿਆ ਕੈਂਦੇ।
ਹਾਂਜੀ ਬੋਤ ਔਖੀ ਹੈਗੀ ਐ ਸਾਡੇ ਐਦੇ ਬ੍ਰਦਰ ਵਗੈਰਾ ਹੋ ਗਿਆ ਏ ਹੈਗੇ ਨਾ ਹੁਨ।
ਅੱਛਾ।
ਹਾਂਜੀ ਤੇ ਓ ਦੱਸ ਰੇ ਹੈਗੇ ਸੀ ਜਿੰਨਾਂ ਦੇ ਰਸਤੇ ਹੈਗੇ ਆ ਓ ਬੜੇ ਔਖੇ ਹੈਗੇ ਐ।
ਹਾਂਜੀ-ਹਾਂਜੀ, ਐਵੇਂ ਟੀਵੀ ਜਿੱਥੇ ਅਸੀ ਦੇਖਦੇ ਰੈਂਦੇ ਆਂ ਓ ਦੱਸਦੇ ਐ। ਕਿ ਮਤਲਬ ਉੱਪਰ ਜਾ ਰੇ ਕਈਆਂ ਨੂੰ ਓਕਸੀਜਨ ਓਥੇ ਘੱਟ
ਹਾਂਜੀ ਓਥੇ ਓਕਸੀਜਨ ਲੇਵਲ ਘੱਟ ਹੋ ਜਾਂਦਾ ਹੈਗੈ।
ਹਾਂਜੀ, ਫੇਰ ਹਾਲੇ ਰਸਤੇ 'ਚ ਸੇਵਾ ਵਗੈਰਾ ਵੀ ਓਨਾਂ ਨੇ ਲਾਈਆਂ ਹੁੰਦੀਐਂ ਡਰਾਈ ਫਰੂਟ ਵਗੈਰਾ
ਸੇਵਾ ਲਾਈ ਦੀਐ ਹੈਗੀਐਂ ਬੜੀਆਂ। ਵੈਸੇ ਕੋਈ ਪ੍ਰੋਬਲਮ ਨੀ ਹੈਗੀ ਬਸ, ਹਾਂ ਜੀ ਮੇਨ ਪ੍ਰੋਬਲਮ ਜੜੀ ਹੁੰਦੀ ਹੈਗੀ ਏ ਨਾ ਓਥੇ ਬਈ ਅਈਯੋ ਕਿ ਚੜਾਈ ਚੜਨ ਦੀ।
ਹਾਂਜੀ-ਹਾਂਜੀ ਕਿਓਂਕਿ ਅਸੀ ਤੇ ਅਸ ਤੇ ਫੇਰ ਚਲੋ ਚੱਲ ਜਾਂਗੇ ਲੇਕਿਨ ਮੇਰੀ ਮੰਮੀ ਨੂੰ ਥੋੜੀ ਪ੍ਰੋਬਲਮ ਐ ਨਾ ਹਰਟ ਦੀ। ਓਨਾਂ ਦਾ ਮੁਸ਼ਕਿਲ ਐ ਓ ਨੀ ਜ਼ਾਦਾ, ਜ਼ਿਆਦਾ ਚੜਾਈ ਨੀ ਚੜ ਪਾਂਦੇ।
ਅੱਛਿਆ-ਅੱਛਿਆ ਤੇ ਆਪ ਜੀ ਕੀ ਪੜ੍ਹਦੇ ਹੈਗੇ ਓ, ਸਟਡੀ ਵਗੈਰਾ ਕਰਦੇ ਹੋ?
ਹਾਂਜੀ-ਹਾਂਜੀ।
ਅੱਛਿਆ ਹੋਰ ਆਪ ਇਕੱਲੇ ਹੈਗੇ ਓ ਜਾਂ ਹੋਰ ਵੀ ਕੋਈ ਬ੍ਰਦਰ ਸਿਸਟਰ ਹੈਗੇ ਤੁਹਾਡੇ?
ਨਹੀਂ-ਨਹੀਂ ਮੇਰਾ ਇੱਕ ਭਰਾ ਐ।
ਅੱਛਾ-ਅੱਛਾ, ਉਹ ਵੀ ਪੜ੍ਹਦੇ ਹੈਗੇ ਆ।
ਹਾਂਜੀ। ਉਹ ਵੀ ਪੜ੍ਹਦੇ ਈ ਪਏ ਆ ਅਜੇ।
ਅੱਛਾ-ਅੱਛਾ‌‌। ਹੋਰ ਘਰ ਠੀਕ ਮੰਮੀ-ਪਾਪਾ?
ਹਾਂਜੀ ਘਰ ਤਾਂ ਸਭ ਵਧੀਆ ਐ। ਠੰਡ ਤੇ ਵੈਸੇ ਵੱਧ ਹੋਏਗੀ ਹੇਮਕੁੰਮ ਸਾਹਿਬ।
ਹਾਂਜੀ‌ ਹੁਣ ਥੋੜ੍ਹੀ ਜਿਆਦਾ ਹੋ ਗਈ ਐਂ। ਜਦੋਂ ਮੇਰੇ ਬ੍ਰਦਰ ਵਗੈਰਾ ਗਏ ਸੀ ਤਾਂ ਮੌਸਮ ਠੀਕ ਸੀ ਉੱਥੇ। ਹੁਣ ਤੇ ਤਾਂ ਬਰਸਾਤ ਵਗੈਰਾ ਹੋ ਰਹੀ ਐ। ਵਿੱਚ ਸੁਣਿਆ ਸੀ ਥੋੜਾ ਮਾਹੌਲ ਵੀ ਖ਼ਰਾਬ ਹੋ ਗਿਆ ਹੈਗਾ ਸੀ ਉੱਥੇ ਦਾ
ਹਾਂਜੀ ਕਹਿੰਦੇ ਪਏ ਸੀ।
ਓ ਕੁਛ ਲੜਾਈ ਵਗੈਰਾ ਹੋ ਗਈ ਹੈਗੀ ਸੀ ਨਾ।
ਹਾਂਜੀ-ਹਾਂਜੀ।
ਹਾਂਜੀ ਤੇ ਫੇਿਰ ਓ ਤਾਂ ਕਰਕੇ ਉੱਥੇ ਕਹਿ ਰਹੇ ਸੀ ਕਿ ਯਾਤਰਾ ਪੋਸਟਪੋਨ ਕਰਤੀ ਐ ਕਿ ਰੋਕਤੀਆਂ ਹੈਗੀਆਂ ਐ।
ਪਰ ਸਾਡੇ ਹੁਣ ਮਿਲਣ ਵਾਲੇ ਗਏ ਹੈਗੇ ਦੁਬਾਰਾ ਤੇ ਉਹ ਕਹਿ ਰਹੇ ਸੀ ਕੋਈ ਦਿੱਕਤ ਨੀ ਹੈਗੀ। ਹੁਣ ਖੁੱਲ ਗਈਆਂ ਯਾਤਰਾਂ।
ਅੱਛਾ ਨਾਲੇ ਓ ਤੇ ਥੋੜਾ‌ ਓ ਵੀ ਹੁੰਦਾ ਨਾ ਮਤਲਬ ਜਦੋਂ ਨੇਰਾ ਪੈ ਜਾਂਦੈ ਤਾਂ ਉਹ ਯਾਤਰਾ ਨੂੰ ਰੋਕ ਦਿੰਦੇ ਆ। ਕਿਉਂਕਿ ਕਹਿੰਦੇ ਆ ਕਿ ਕੋਈ ਜੰਗਲੀ-ਜੰਗਲੀ ਜਾਨਵਰ ਵਗੈਰਾ ਜਾਂਦੇ ਐ ਪਹਾੜਾਂ ਚ ਪਤਾ ਨੀ ਚੱਲਦਾ।
ਹਾਂਜੀ-ਹਾਂਜੀ। ਉੱਥੇ ਜਾਨਵਰ ਵਗੈਰਾ ਦਾ ਖ਼ਤਰਾ ਰਹਿੰਦਾ ਹੈਗਾ ਨਾ। ਨਾਲੇ ਫੇਰ ਉੱਥੇ ਆਕਸੀਜਨ ਲੇਵਲ ਵੀ ਘੱਟ ਏ ਨਾ। ਤੇ ਫੇਰ ਇਸ ਕਰਕੇ ਉਹ ਫੇਰ ਐ ਕੀ ਕਿ ਜਲਦੀ-ਜਲਦੀ ਬੰਦਾ ਥੱਲੇ ਵਾਲੇ ਤੇ ਆ ਜਾਏ। ਉੱਪਰ ਵਗੈਰਾ ਓ ਕੋਈ ਓ ਨੀ ਹੈਗਾ ਉਹਨਾਂ
ਹਾਂਜੀ। ਹੁਣ ਤੇ ਮੇਰੇ ਪਿੱਛੇ ਮਾਮਾ-ਮਾਮੀ ਵੀ ਗਏ ਸੀ ਨਾ ਹੇਮਕੁੰਟ ਸਾਹਿਬ। ਉਹਨਾਂ ਨੇ ਉਹ ਵੀ ਪੰਜ ਛੇ ਦਿਨ ਲਗਾ ਕੇ ਆਏ ਆ। ਉਹਨਾਂ ਨੇ ਟਰੈਵਲਰ ਕੀਤਾ ਦਾ ਸੀ ਤੇ ਹਾਂ ਫੇਰ ਉਹ ਸਾਰੇ ਗਏ ਸੀ। ਉਹ ਵੀ ਕਹਿੰਦੇ ਪਏ ਸੀ ਮਤਲਬ ਮੌਸਮ ਕਾਫ਼ੀ ਅੱਛੈ। ਲੇਕਿਨ ਜਦੋ ਚੜਾਈ ਚੜ੍ਹਦੇ ਆ ਨਾ। ਤੇ ਕਾਫ਼ੀ ਗਰਮੀ ਲੱਗਦੀ ਐ ਤੇ ਇੰਨਾ ਪਤਾ ਨੀ ਚੱਲਦਾ ਠੰਡ। ਬੰਦਾ ਉੱਥੇ ਕਹਿੰਦਾ ਕਿ
ਚੜ੍ਹ ਕੇ ਗਏ ਹੈਗੇ ਕਿ ਉਹਨਾਂ ਨੇ ਕੁਛ ਘੋੜਾ ਵਗੈਰਾ ਵੀ ਕੀਤਾ ਹੈਗਾ। ਅੱਛ- ਅੱਛਾ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਵਗੈਰਾ
ਨਹੀਂ-ਨਹੀਂ। ਨਹੀਂ ਕਹਿ ਰਹੇ ਸੀ ਬੜੇ ਸੋਹਣੇ, ਮਤਲਬ ਦਰਸ਼ਨ
ਅੱਛਾ-ਅੱਛਿਆ। ਅੱਛਿਆ ਚਲੋ ਵਧੀਆ ਜੀ। ਆਪ ਜੀ ਵੀ ਬਣਾਓ ਪ੍ਰੋਗਰਾਮ, ਦਰਸ਼ਨ ਕਰਕੇ ਆਓ। ਹਾਂਜੀ -ਹਾਂਜੀ। ਏਹ ਕਬ ਤੱਕ ਚੱਲਦੀ ਐ ਯਾਤਰਾ, ਕਬ ਤੱਕ ਬੰਦ ਹੋ ਜਾਂਦੀ ਐ?
ਲੱਗਦੀ ਐ ਅਗਸਤ ਮਹੀਨੇ ਤੱਕ। ਸ਼ਾਇਦ ਚੱਲਦੀ ਐ। ਕਿਉਂਕਿ ਅੱਗੇ ਫੇਰ ਬਾਰਿਸ਼ਾਂ ਲੱਗ ਜਾਣੀਆਂ ਤੇ ਫੇਰ ਤੇ ਮੁਸ਼ਕਿਲ ਹੈ, ਫੇਰ ਬੰਦ ਹੋ ਜਾਂਦੀ ਐ।
ਜਾਂਦਾ ਹੈਗਾ ਨਾ ਫੇਰ ਉੱਥੇ ਸਾਰਾ। ਇਹ ਤੇ ਹੈ ਹੀ ਹੈ ਪਰ ਕਹਿੰਦੇ ਆ, ਦੇਖ। ਵੇਖਣ ਵਾਲਾ ਹੈਗਾ ਗੁਰਦੁਆਰਾ ਉਹ। ਉੱਥੇ ਬੜਾ ਮਤਲਬ ਬੜਾ ਸੋਹਣਾ ਹੈਗਾ ਆ, ਹਾਂਜੀ।
ਕਹਿੰਦੇ ਉੱਥੇ ਇੱਕ ਬਗੀਚਾ ਵੀ ਐ, ਫੁੱਲਾਂ ਦਾ। ਕਹਿੰਦੇ ਜਿਹੜੇ ਫੁੱਲ ਮਤਲਬ ਇੱਥੇ ਉੱਗਦੇ ਨੀ ਆ, ਉੱਥੇ ਹੁੰਦੇ ਐ, ਹਾਂਜੀ।
ਅੱਛਾ- ਅੱਛਾ।
ਕਹਿੰਦੇ ਬੜਾ ਸੋਹਣਾ ਏ ਹਾਂਜੀ। ਕਹਿੰਦੇ ਲੇਕਿਨ ਟਾਈਮ ਹੁੰਦਾ ਉਹਦਾ।
ਅੱਛਾ ਇਹ ਹੁੰਦਾ ਹੋਣਾ ਕਿ, ਏਸ ਮੌਸਮ ਆਂਦੇ ਹੋਣੇ ਐ, ਏ ਮੌਸਮ ਉੱਗਦੇ ਹੋਣੇ ਐ।
ਉਹ ਜਿਹੜਾ ਬਗੀਚਾ ਨਾ, ਉਹਨੂੰ ਦੇਖਣ ਦਾ ਟਾਈਮ ਹੁੰਦਾ ਹੈ।
ਅੱਛਾ ਜੀ।
ਹਾਂ ਉਹ ਥੋੜਾ ਦੂਰ ਹੈ ਗੁਰਦੁਆਰੇ ਤੋਂ, ਕਹਿੰਦੇ ਵੀ ਬੋਤ ਸੋਹਣਾ ਬਗੀਚਾ ਐ।
ਤੇ ਉ ਕੀ, ਉ ਗੁਰਦੁਆਰੇ ਦੀ ਯਾਤਰਾ ਦੇ ਰਸਤੇ ਵਿੱਚ ਹੀ ਆਂਦਾ ਹੈਗਾ।
ਹਾਂਜੀ, ਕਹਿਣ ਦੇ ਤੇ ਹੈਗੇ ਰਸਤੇ ਚ ਹੀ ਆਂਦਾ ਏ।
ਅੱਛਾ- ਅੱਛਾ ਪਰ ਅੱਜ ਤਕਨ ਕਦੀ ਦੇ- ਦੇਖਿਆ ਨੀ ਨਾ, ਕਿਸੇ ਨੇ ਕੋਈ ਸੋਸ਼ਲ ਮੀਡੀਆ ਤੇ ਕੋਈ ਅਪਡੇਟ ਵਗੈਰਾ ਉਹਨਾਂ ਦੀ, ਗਾਰਡਨ ਵਗੈਰਾ। ਤੇ ਬਸ ਅਸੀਂ ਉ ਬਸ ਯਾਤਰਾ ਹੀ ਦੇਖੀ ਹੈਗੀ ਹੈ ਜ਼ਿਆਦਾਤਰ ਤੇ।
ਹਾਂਜੀ -ਹਾਂਜੀ।
ਹਾਂਜੀ, ਹੋਰ ਦੱਸੋ?
ਵੈਸੇ ਉਚਾਈ ਤੇ ਐ, ਗੁਰਦੁਆਰਾ ਸਾਹਿਬ ਕਾਫ਼ੀ ਉਚਾਈ ਤੇ ਐ।
ਹਾਂਜੀ, ਸਭ ਤੋਂ ਉੱਚਾ ਹੈਗਾ ਨਾ, ਨਾਲੇ ਉ। ਹੋਰ ਵੀ ਉਰੇ ਆਗੇ ਪਾਸੇ ਵੀ ਹੈਗੇ ਜਿਨ- ਤਾ ਬਦਰੀਨਾਥ ਐ, ਕੇਦਾਰਨਾਥ, ਪਰ ਉਹ ਹੇਮਕੂਂਟ ਸਾਹਿਬ।
ਤੇ ਚਲੋ ਉ ਮੰਦਿਰ ਆ ਗਏ ਨਾ, ਲੇਕਿਨ ਕਹਿੰਦੇ ਕਿ ਅਗਰ ਗੁਰਦੁਆਰਿਆਂ ਦੀ ਗੱਲ ਕੀਤੀ ਜਾਏ ਨਾ, ਤੇ ਪੂਰੇ ਵਰਲਡ ਦੇ ਵਿੱਚ ਸਭ ਤੋਂ ਉੱਚਾ ਜਿਹੜਾ ਗੁਰਦੁਆਰਾ ਹੈ। ਉ ਹੇਮਕੁੰਟ ਸਾਹਿਬ ਹੈ, ਹਾਂਜੀ। ਪਰ ਚੀਜ਼ਾਂ ਕਹਦਾ ਏ ਕਾਫ਼ੀ ਮਹਿੰਗੀਆਂ।
ਹਾਂਜੀ, ਮੇਰੇ ਬ੍ਰਦਰ ਵਗੈਰਾ ਵੀ ਗਏ ਤੇ ਹੈਗੇ ਸੀ, ਤੇ ਉ ਦੱਸ ਰਹੇ ਹੈਗੇ ਸੀ।
ਮਤਲਬ ਜਿਹੜਾ ਕੜਾ ਇੱਥੇ ਵੀਹ ਰੁਪਏ ਦਾ, ਉੱਥੇ ਡਬਲ ਰੇਟ ਐ।
ਹਾਂਜੀ, ਉਦੋਂ ਪਾਣੀ ਦੀ ਬੋਤਲ ਵੀ ਉੱਥੇ ਸੌ ਰੁਪਏ ਦੀ ਮਿਲਦੀ ਹੈਗੀ ਹੈ। ਜਿਹੜੀ ਇੱਥੇ ਨੋਰਮਲੀ ਵੀਹ ਰੁਪਏ ਦੀ ਮਿਲਦੀ ਹੈਗੀ ਐਂ ਓ।
ਲੇਕਿਨ ਦੇਖੋ ਨਾ ਅਗਲੇ ਇੰਨਾ ਉੱਚਾ ਲੈ ਕੇ ਜਾ ਰਿਹਾ ਹੈ, ਤੇ ਜਦ ਜਾਂਦੇ ਆ ਉਹਨਾਂ ਦਾ ਕਿੰਨਾ ਖਰਚਾ ਪੈਂਦਾ ਹੈ, ਉੱਥੇ ਤੱਕ ਪਹੁੰਚਾਣ ਲੈਨ ਦਾ, ਫੇਰ। ਤੇ ਇਨਾ ਰੇਟ ਤੇ ਬਣਦਾ ਈ ਐ।
ਨਾਲੇ ਫੇਰ ਉਹਨਾਂ ਨੇ ਯਾਤਰਾ ਤੋਂ ਹੀ ਫੇਰ ਉਹਨਾਂ ਨੇ ਆਪਣਾ ਕਰਨਾ ਹੁੰਦਾ ਹੈਗਾ।
ਓ ਨਾਲੇ ਯਾਤਰਾ ਕੇੜੇ ਪੂਰੇ ਸਾਲ ਚੱਲਦੀ ਐ, ਇੱਕ ਮਹੀਨਾ ਆਉਂਦਾ ਹੈ। ਅਗਲੇ ਮੈਂ ਵੀ ਚਲੋ ਗੁਣ ਹੈ ਕਿ ਉਹਦੇ ਚੋਂ ਕਮਾਣ, ਮਤਲਬ ਕਿੰਨੀ ਮਿਹਨਤ ਕਰ। ਤੇ ਅਗਲੇ ਉੱਪਰ ਤੱਕ ਲੈ ਕੇ ਜਾ ਰਹੇ ਐ।
ਹਾਂਜੀ ਏ ਤੇ ਹੈ ਹੁਣ, ਤੇ ਕਾਫ਼ੀ ਸੇਵਾ ਦੇਂਦੇ ਓ ਹੈਲੀਕੋਪਟਰ ਦੀ ਸੇਵਾ ਹੈਗੀ ਆ, ਓ- ਥੇ ਉੱਪਰ ਅਗਰ ਕੋਈ ਬੰਦਾ ਨਹੀਂ ਚੱਲ ਪਾ ਰਿਹਾ ਐ। ਘੋੜੇ ਵਗੈਰਾ ਦੀ ਸੇਵਾ ਵੀ ਲੱਗੀ ਹੋਈ ਐ ਉੱਥੇ
ਅੱਛਾ- ਅੱਛਾ ਨਈ ਜਦੋਂ ਤੁਹਾਡੇ ਅ ਵੀਰ ਜੀ ਗਏ ਸੀ ਤਾਂ ਓ ਘੋੜੇ ਤੇ ਕਰਕੇ ਗਏ ਸੀ ਉੱਪਰ ਜਾਂ ਓ ਵੀ,
ਨਹੀਂ ਓ ਵੀ ਹਾਂਜੀ ਪੈਦਲ ਗਏ ਐ ਸਹ ਜਿਹੜੀ ਜਿਹੜੀ ਉਹ ਥੋੜੀ ਰਹਿ ਗਈ ਸੀ ਨਾ ਸੱਤ ਕਿਲੋਮੀਟਰ ਵਾਲੀ ਜਿਹੜੀ ਖੜੀ ਜਿਹੜੀ ਕਹਿੰਦੇ ਹੈਗੇ ਆਂ
ਹ
ਉੱਥੇ ਫੇਰ ਉਹਨਾਂ ਨੇ ਘੋੜਾ ਲਿੱਤਾ ਹੈਗਾ ਸੀ ਸ਼ਾੲਦ ਹਾਂਜੀ- ਹਾਂਜੀ ਨਈ ਤੇ ਬਾ- ਕੀ ਸਾਰੀ ਉਹਨਾਂ ਨੇ ਪੈਦਲ ਹੀ ਕੀਤੀ ਹੈਗੀ ਆ। ਓ ਥੋੜੀ ਔਖੀ ਹੈਗੀ ਔ- ਤੇ ਉਹ ਥੋੜਾ, ਨਹੀਂ ਮੈਂ ਤੇ ਹਜੇ ਨੀ ਗਈ ਹੈਗੀ।
ਅੱਛਾ।
ਚਾਏ ਅਸੀਂ ਇੱਕ ਵਾਰ, ਇਸ ਵਾਰ ਪਲਾਣ ਬਣਾਵਾਂਗੇ। ਬਸ ਫੇਰ ਇਹਨਾਂ ਦਾ ਆਪਣੇ ਫਰੈਂਡਸ ਸ ਸਰਕਲ ਵਗੈਰਾ ਨਾਲ ਬਣ ਗਿਆ। ਫਰੈਂਡ ਜਾਣ ਦਾ
ਅੱਛਾ-ਅੱਛਾ।
ਹਾਂਜੀ ਤੇ ਬਸ ਫੇਰ, ਹਾਂਜੀ ਐ ਤੇ ਹੈ ਈ ਏ, ਬਿਨਾਂ ਬੁਲਾਏ ਤੇ ਬੰਦਾ ਕਿੱਥੇ ਨੀ ਜਾ ਸਕਦਾ ਏ।
ਹਾਂਜੀ, ਲੇਕਿਨ ਵੈਸੇ ਮਹਿੰਗਾ ਸਸਤਾ ਨਹੀਂ ਦੇਖਣਾ ਚਾਹੀਦਾ।
ਹਾਂਜੀ, ਐ ਤੇ ਹੈ।
ਹਾਂ ਨਿਸ਼ਾਨੀ ਹੁੰਦੀ ਅਗਰ ਜਾ ਰਿਹਾ ਤੇ ਕੁੱਛ ਨਾ ਕੁੱਛ ਲੈ ਕੇ ਆਂਣਾ।
ਹਾਂਜੀ-ਹਾਂਜੀ, ਏਹ ਤੇ ਹੈ ਈ ਏ। ਸਾਡੇ ਆ ਬ੍ਰਦਰ ਵਗੈਰਾ ਗਏ ਸੀ ਤੇ ਉਹ ਬਹੁਤ ਸੋਹਣਾ ਜਿਹਾ ਇੱਕ ਹੇਮਕੁੰਡ ਸਾਹਿਬ ਦਾ ਉਹ ਲੈ ਕੇ ਆਏ ਸੀ, ਜਿੱਦਾਂ ਮੈਗਨੇਟ ਟਾਈਪ ਹੁੰਦੈਂ ਨਾ।
ਅੱਛਾ।
ਹਾਂਜੀ, ਜਿਦਾਂ ਮਤਲਬ ਤੁਸੀਂ ਕਿਸੇ ਅਲਮਾਰੀ ਤੇ ਜਾਂ ਫਿਰ ਫਰਿਜ਼ ਵਗੈਰਾ ਤੇ ਉਹਨੂੰ ਲਗਾ ਸਕਦੇ ਹੈਗੇ ਓ। ਜਾਂ ਵੈਸੇ, ਹਾਂਜੀ-ਹਾਂਜੀ। ਫ਼ੋਟੋ ਹਾਂ, ਫ਼ੋਟੋ ਜਿਹੜੇ ਹੁੰਦਾ ਹੈਗਾ, ਪੂਰਾ ਮਤਲਬ
ਅੱਛਾ। ਚਲੋ ਅੱਛਾ, ਵੈਸੇ ਲੈ ਕੇ ਆਉਣੀ ਚਾਹੀਦੀ ਨਿਸ਼ਾਨੀ। ਜਦੋਂ ਬੰਦਾ ਦੇਖਦਾ ਫੇਰ ਬੋਲਦਾ ਏ ਉੱਥੋਂ ਦੀ ਐ, ਅਸੀ
ਉੱਥੋਂ ਹੋ ਕੇ ਆਏ ਆ ਹਾਂਜੀ
ਬਾਕੀ ਮਹਿੰਗੇ-ਸੱਸਤੇ ਕੀ ਕਰਨੈ।
ਹਾਂਜੀ, ਉਹ ਤੇ ਹੈ ਵਾ।
ਇੱਕ ਵਾਰੀ ਘੁੰਮਣ ਨਿਕਲ ਗਏ ਯਾਤਰਾ ਤੇ-ਤੇ ਫੇਰ
ਐਹ ਤੇ ਹੈ, ਫੇਰ ਬੰਦਾ ਬਾਰ ਜਾਂਦਾ ਹੈਗਾ ਤੇ ਫੇਰ ਥੋੜਾ ਬਹੁਤਾ ਤੇ ਫਿਰ ਬੰਦੇ ਨੂੰ ਕਰਨਾ ਪੈਂਦਾ ਹੈਗਾ।
ਹਾਂਜੀ।
ਉਹ ਫੇਰ ਉਹ ਯਾਤਰਾ ਚੱਲਿਆ ਹੈਗਾ, ਫੇਰ ਕੀ ਦੇਖਣਾ, ਦਸ ਤੇ ਕੀ ਵੀਹ ਤੇ ਕੀ ਸੌ।
ਨਾਲੇ ਕਿਹੜਾ ਕੋਈ ਰੋਜ਼-ਰੋਜ਼
ਹਾਂਜੀ। ਐਹ ਤੇ ਹੈ ਈ ਐ। ਕਦੀ-ਕਦਾਰ ਈ ਬੰਦੇ ਨੇ ਜਾਣਾ ਹੁੰਦਾ ਹੈਗਾ, ਸਾਲੋ ਬਾਅਦ।
ਨਾਲੇ ਉਹਦੇ ਹਾਂ, ਨਾਲੇ ਉਹਦੇ ਰਸਤੇ ਵਿੱਚ ਉਹ ਵੀ ਪੈਂਦਾ ਨਾ। ਚਾਰ-ਦਾਮ ਦੀ ਯਾਤ ਤਰਾਂ ਆਂਦੀ ਐ। ਬਦਰੀਨਾਥ, ਕੇਦਾਰਨਾਥ, ਹਾਂਜੀ ਗੰਗੋਤਰੀ ਜੰਮੂ ਕਾਫ਼ੀ ਅੱਛਾ ਐ ਓ ਵੀ। ਸੰਗਮ ਵੀ ਆਉਂਦਾ ਉੱਥੇ ਹਨਾ। ਮਾਧੋ ਪੁਰ ਉਹ ਗਏ ਤੇ ਸੀ ਸੰਗਮ। ਓ ਵੀ ਬੜਾ ਅੱਛਾ ਐ। ਕਹਿੰਦੇ ਗਂਗੋ ਰ ਬਾਗ ਗੇ ਦੋਨੋ ਮਿਲਦੀਆਂ ਨਾ‌। ਬਟ, ਦੋਨੋ ਮਿਕਸ ਨੀ ਹੁੰਦੀਆਂ। ਅਲੱਗ-ਅਲੱਗ ਰੇਂਦੀਆ
ਉਹਨਾਂ ਦਾ ਪਾਣੀ ਵੀ ਅਲੱਗ-ਅਲੱਗ ਹੁੰਦਾ ਹੈਗਾ। ਸੇਮ ਨੀ ਹੁੰਦੀ, ਲੰਘਦੀ ਇੱਕੋ ਜਗ੍ਹਾ ਤੋਂ ਐ।
ਹਾਂ ਕਾਫ਼ੀ ਚੀਜ਼ਾਂ, ਸਗੋਂ ਸਾਨੂੰ ਧਾਰਮਿਕ ਜਗ੍ਹਾ ਤੇ ਜਾਣਾ ਚਾਹੀਦਾ ਐ।
ਹਾਂਜੀ ਸਹੀ ਗੱਲ ਐ। ਨਹੀਂ ਜਾਂਦੇ ਹੈਗੇ, ਉਹਨਾਂ ਨੂੰ ਪਤਾ ਈ ਨੀ ਹੈਗਾ ਕੀ ਚੀਜ਼ ਹੈਗੀ ਏ, ਕੀ ਨਹੀਂ ਹੈਗਾ।
ਸਾਨੂੰ ਆਪਣੀ ਧਾਰਮਿਕ ਜਗ੍ਹਾ ਤੇ ਜਾਣਾ ਚਾਹੀਦਾ। ਉੱਥੇ ਦੇਖਣਾ ਚਾਹੀਦਾ, ਆਪਣੀ ਹਿਸਟਰੀ ਨੂੰ।
ਹਾਂਜੀ-ਹਾਂਜੀ, ਇਹ ਤੇ ਹੈ ਈ ਆ।
ਇਤਿਹਾਸ ਦਾ ਵੀ ਫਿਰ ਬੱਚਿਆਂ ਨੂੰ ਪਤਾ ਚੱਲਦਾ, ਅਗਰ ਮਾਂ ਪਿਓ ਲੈ ਕੇ ਜਾਣਗੇ ਤੇ।
ਕੱਲ੍ਹ ਦਾ ਜਿਹੜਾ ਬੱਚਾ ਏ, ਉਹ ਜਿਹੜਾ ਸੋਸ਼ਲ-ਮੀਡੀਆ ਤੇ ਐਧਰ-ਉਧਰ ਜੁੜਿਆ ਦਾ ਹੈਗਾ ਏ।
ਨੀ ਹੋਸਟਿਸ ਸੋਸ਼ਲ ਮੀਡੀਆ ਤੇ ਵੀ ਦੱਸਦੇ ਆ, ਅੱਜ ਕੱਲ੍ਹ ਹੁਣ ਸਾਡੇ ਇੱਥੇ ਅਮਰਨਾਥ ਦੀ ਯਾਤਰਾ ਸਟਾਰਟ ਹੋਈ ਦੀ ਐ। ਇੰਨਾ ਜ਼ਿਆਦਾ ਹਾਂਜੀ, ਇਥੇ ਸਟਾਰਟ ਹੋ ਗਏ ਇੰਨਾ ਯਾਤਰੂ ਆਇਆ ਦਾ ਯੂਪੀ ਵਾਲੀ ਸਾਈਡ ਤੋਂ, ਬਾਕੀ ਸਾਈਡ ਤੋਂ, ਕਾਫ਼ੀ ਯਾਤਰੂ ਆਇਆ ਦਾ ਇਸ ਟਾਈਮ‌‌।
ਹਾਂਜੀ-ਹਾਂਜੀ।
ਹਮ।
ਐਤ ਹੈ ਗਿਆ।
ਹਾਂਜੀ, ਉਹ ਵੀ ਅੱਛਾ, ਉਂਜ ਵੀ ਕਾਫ਼ੀ ਉੱਥੇ ਬਰਫ਼ ਦਾ ਸ਼ਿਵਲਿੰਗ ਬਣਦਾ ਹੈ ਨਾ।
ਹਾਂਜੀ-ਹਾਂਜੀ, ਬਸ ਉੱਥੇ ਬਰਫ਼ ਦਾ ਹੀ ਸ਼ਿਵਲਿੰਗ ਬਨਿਆ ਦਾ, ਫੇਰ ਉਹ ਪਿੰਘਰਦਾ ਪੂੰਗਰਦਾ ਦਾ ਨੀ ਹੈਗਾ
ਨਹੀਂ ਬਿਲਕੁਲ ਨਹੀਂ, ਪਹਿਲੇ ਛੋਟਾ ਜਿਹਾ ਹੁੰਦਾ ਫੇਰ, ਟਾਈਮ ਨਾਲ ਵੱਡਾ- ਵੱਡਾ ਇਕਦਮ ਪੂਰਾ ਸ਼ਿਵਲਿੰਗ ਪ੍ਰੋਪਰ ਬਣਦਾ ਉੱਥੇ ਬਰਫ਼ ਦਾ। ਬਾਬਾ ਬਰਪਾਨ ਨਹੀਂ-ਨਹੀਂ-ਨਹੀਂ-ਨਹੀਂ ਉਹ ਨੈਚੁਰਲੀ ਬਣਦਾ। ਹਾਂਜੀ, ਕੁਦਰਤੀ ਬਣਦਾ ਉਹ ਇੱਕਦਮ।
ਅੱਛਾ ਜੀ ਚਲੋ ਵਧੀਆ, ਤੁਹਾਨੂੰ ਫੇਰ ਇਸ ਚੀਜ਼ ਦੇ ਬਾਰੇ ਕਾਫ਼ੀ ਨੌਲੇਜ ਹੈਗੀ ਆ।
ਹਾਂਜੀ-ਹਾਂਜੀ ਕਿਉਂਕਿ ਸਾਡੇ ਜੰਮੂ ਐਥੋਂ ਹੀ ਸਟਾਰਟ ਹੁੰਦੀ ਹੈ ਨਾ ਯਾਤਰਾ।
ਹਾਂਜੀ-ਹਾਂਜੀ ਅੱਛਾ-ਅੱਛਾ ਜੀ।
ਕਿਉਂਕਿ, ਟੋਕਨ ਵਗੈਰਾ ਇੱਥੋਂ ਹੀ ਲੈਂਦੇ ਆ। ਫਿਰ ਅੱਗੇ ਜਾਂਦਾ ਕਾਫ਼ੀ ਲੰਬਾ
ਹਾਂਜੀ-ਹਾਂਜੀ ਓਕੇ-ਓਕੇ ਜੀ, ਚਲੋ ਫੇਰ ਮੈਂ ਤੁਹਾਨੂੰ ਕਰਾਂਗੀ, ਮੈਨੂੰ ਨਾ ਕੋ। ਲ ਆ ਰਹੀ ਹੈ ਕਿਸੇ ਦੀ।
ਅੱਛਾ ਚਲੋ ਠੀਕ ਹੈ, ਮੇਰਾ ਵੀ ਅਗਰ ਪਲੈਨ ਬਣੇਗਾ ਤੇ ਮੈਂ ਦੱਸਾਂਗੀ ਯਾਤਰਾ ਦਾ। ਚਲੋ ਠੀਕ ਸਤਿ ਸ਼੍ਰੀ ਅਕਾਲ। ਕਿ ਨਗਾ ਬਾਈ ਦੱਸ ਮ